ਹੈਲੋ।
ਹੈਲੋ। ਹਾਂਜੀ ਸਸਰੀ ਕਾਲ ਜੀ।
ਸਸਰੀ-ਕਾਲ ਜੀ।
ਹੋਰ ਠੀਕ ਓ?
ਹਾਂਜੀ-ਹਾਂਜੀ। ਤੁਸੀਂ ਸੁਣਾਓ ਕੀ ਹਾਲ-ਚਾਲ?
ਬਸ ਵਧੀਆ-ਵਧੀਆ।
ਕੀ ਕਰ ਰਹੇ ਸੀ, ਫਰੀ ਸੀਗੇ ਹੁਣ?
ਹਾਂਜੀ-ਹਾਂਜੀ-ਹਾਂਜੀ। ਫਰੀ ਸੀਗੇ ਬਸ, ਹਾਂਜੀ। ਤੇ ਅੱਜ ਆਪਾਂ ਟੋਪਿਕ ਲੈਂਨੇ ਆ ਤੇ ਟੀ ਵੀ ਯੂਸ ਮ ਵਰਸਿਸ ਮੋਬਾਈਲ ਯੂਸ, ਮਤਲਬ ਟੀ ਵੀ ਮੋਬਾਇਲ ਜਿੱਦਾਂ ਵੀ ਹਨਾ।
ਹਾਂਜੀ-ਹਾਂਜੀ।
ਤੇ ਮਤਲਬ ਇਹਦੇ ਚ ਆਪਾਂ ਦੇਖਦੇ ਆ ਕਿ ਸਕਰੀਨ ਸਾਈਜ਼ ਤੇ ਅਨੁਭਵ ਉਹਦਾ
ਹਾਂਜੀ।
ਦੇਖੋ ਜਿੱਦਾਂ ਟੀ ਵੀ ਸਕਰੀਨ ਐ ਤੇ ਉਹ ਅੱਖਾਂ ਤੇ ਜ਼ਿਆਦਾ ਜ਼ੋਰ ਨਹੀਂ ਪਾਉਂਦੀ ਹੈਗੀ।
ਨਹੀਂ ਟੀ ਵੀ ਸਕਰੀਨ ਨੀ ਪਾਉਦੀ ਕਿਉਂਕਿ ਅੱਜ-ਕਲ ਟੀ ਵੀ ਚ ਓਪਸ਼ਨ ਇੰਨੇ ਆ ਗਏ ਐ। ਕੀ ਨਵਿਆਂ ਚ ਕਿ ਉਹ ਆਈਜ ਤੇ ਜਿਹੜੇ ਓ, ਓਹ ਵੀ ਕਲਰ ਵੀ ਉਹਦੇ ਸਭ ਚੇਂਜ-ਚੂਂਜ ਹੋ ਜਾਂਦੇ ਐ, ਸਭ ਬਦਲ ਜਾਂਦੇ ਐ। ਸਾਰਾ ਕੁਛ ਤੁਸੀਂ ਕਰ ਸਕਦੇ ਓ ਆਪਣੇ ਹਿਸਾਬ ਨਾਲ।
ਹਾਂਜੀ ਹਾਂਜੀ ਤੇ ਜਿਹੜੀ ਮੋਬਾਇਲ ਉਹ ਛੋਟੀ ਸਕਰੀਨ ਹੁੰਦੀ ਹੈ ਉਹ ਜ਼ਿਆਦਾਤਰ ਜ਼ਿਆਦਾਤਰ ਦੇਖਣ ਨਾਲ ਉਹਦੀ ਅੱਖਾਂ ਖ਼ਰਾਬ ਬੱਚਿਆਂ ਦੀਆਂ ਔਰ ਮਤਲਬ ਐਨਕਾਂ ਲੱਗ ਜਾਂਦੀਆਂ ਨੇ ਬਹੁਤ ਜ਼ਿਆਦਾ ਫ਼ਰਕ ਪੈਂਦਾ ਉਹਦੇ ਨਾਲ
ਹਾਂਜੀ
ਥੱਕ ਜਾਂਦੀਆਂ ਨੇ ਅੱਖਾਂ ਜਲਣ ਮਾਰਦੀਆਂ ਤੇ ਟੀ ਵੀ ਨਾਲ ਕੀ ਹੁੰਦਾ ਪੂਰਾ ਪਰਿਵਾਰ ਬੈਠ ਕੇ ਇਕੱਠੇ ਦੇਖ ਸਕਦਾ
ਇਕੱਠੇ ਦੇਖ ਸਕਦਾ ਟੀ ਵੀ ਤਾਂ ਅੱਜ ਕੱਲ ਘੱਟ ਘੱਟ ਹੀ ਬਹੁਤ ਗਿਆ ਫੋਨ ਹੀ ਫੋਨ ਸਾਰੇ ਪਾਸੇ ਬੱਚਿਆਂ ਨੂੰ ਇੰਨੇ ਫੋਨ ਹੱਥ ਚੱ ਫੜੇ ਹੁੰਦੇ ਬੱਚਿਆਂ ਨੇ ਜਿੱਥੇ ਜਾਓ ਫੋਨ ਫੜੇ ਹੁੰਦੇ ਉਹ ਉਹਦਾ ਇਫੈਕਟ ਕੀ ਪੈ ਰਿਹਾ ਇੱਕ ਤਾਂ ਬੱਚਿਆਂ ਦਾ ਦਿਮਾਗ ਜਿਹੜਾ ਇਕੱਲੇ ਹੀ ਦੇਖ ਦੇਖਣ ਨਾਲੋਂ ਇੱਕੋ ਹੀ ਆਪਣੇ ਮਤਲਬ ਦੀ ਚੀਜ਼ ਕੱਢ ਕੇ ਉਹੀ ਦੇਖਦੇ ਰਹਿੰਦੇ ਹੈ ਉਹ ਊਦਾਂ ਦੇ ਵਰਗੇ ਹੀ ਬਣ ਜਾਂਦੇ ਫਿਰ ਕੋਈ ਕਾਰਟੂਨ ਲੈ ਲੋ ਕੋਈ ਕੁੱਛ ਲੈ ਲੋ ਤੁਸੀਂ ਉਹ ਬੱਚੇ ਉਦਾਂ ਦੀ ਹਰਕਤਾਂ ਹੀ ਕਰਦੇ ਆ ਫਿਰ
ਚਾਹੇ ਛੋਟੇ ਤੋਂ ਛੋਟਾ ਬੱਚਾ ਹੈ ਚਾਹੇ ਵੱਡੇ ਤੋਂ ਵੱਡਾ ਬਜ਼ੁਰਗ ਹੈ ਆਪਣੇ ਆਪਣੇ ਆਪਣੇ ਮੋਬਾਇਲਾਂ ਚੱ ਹੀ ਲੱਗੇ ਨੇ ਰੁੱਝੇ ਹੋਏ ਨੇ
ਹਾਂ ਸਭ ਆਪਣੇ ਆਪਣੇ ਚੱ ਹੀ ਲੱਗੇ
ਹਾਂਜੀ ਹਾਂਜੀ ਹਾਂਜੀ ਤੇ ਜਿਦਾ ਸਿਨੇਮਾ ਵਰਗਾ ਅਗਰ ਆਪਾਂ ਦੇਖੀਏ ਤਾਂ ਟੀ ਵੀ ਹੀ ਉਹ ਅਨੁਭਵ ਦੇ ਸਕ
ਟੀ ਵੀ ਹਾਂਜੀ ਹਾਂਜੀ ਹਾਂਜੀ
ਕਿਉਂਕਿ ਮੋਬਾਇਲ ਸਕਰੀਨ ਤਾਂ ਬਹੁਤ ਛੋਟੀ ਹੁੰਦੀ ਹੈ ਕਿ ਆਪਾਂ ਮੋਬਾਇਲ ਸਕਰੀਨ ਚੱ ਮੂਵੀ ਦੇਖਾਂਗੇ ਕੁੱਛ ਮਜ਼ਾ ਨੀ ਆਉਂਦਾ ਉਹਦੇ
ਹਾਂਜੀ ਉਹਦੇ ਚੱ ਕੀ ਮਜ਼ਾ ਆਉਣਾ ਉਹਦੇ ਚੱ ਨਹੀਂ ਆਉਂਦਾ ਸਹੀ ਗੱਲ ਆ ਉਹਦੇ ਚੱ ਨਹੀਂ ਆਉਂਦਾ ਇਨਾ ਜੋ ਟੀ ਵੀ ਚੱ ਦੇਖਣ ਦਾ
ਕਿਉਂਕਿ ਅਗਰ ਆਪਾਂ ਆਪਣੇ ਪਰਿਵਾਰ ਨਾਲ ਬਹਿ ਕੇ ਵੇਖਾਂਗੇ ਉਹ ਹਸ ਹਸਾਂਗੇ ਵੀ ਅਗਰ ਉਹ ਨਾ ਰੋ ਰੋਵਾਂਗੇ ਵੀ ਤਾਂ ਜੋ ਕਰਾਂਗੇ ਸ
ਹਾਂ ਸਾਰਿਆਂ ਨੂੰ ਆਪਸ ਚੱ ਗੱਲ ਵੀ ਕਰਾਂਗੇ ਏਦਾਂ ਹੈ ਤੁਸੀਂ ਦੱਸੋ ਇਹ ਕਿੱਦਾਂ ਹੋਇਆ ਸੀ ਆਪਾਂ ਕਿੰਨੀ ਗੱਲਾਂ ਕਰਦੇ ਹਾਂ ਜੇ ਇਕੱਠੇ ਬੈਠ ਜਾਂਦੇ ਹਾਂ ਤਾਂ ਕੋਈ ਚੱਲ ਰਿਹਾ ਹੁੰਦਾ ਕੋਈ ਨਾਟਕ ਵੀ ਉਹ ਉੱਥੇ
ਹਾਂਜੀ ਹਾਂਜੀ ਹਾਂਜੀ ਪਰ ਅਗਰ ਆਪਾਂ ਦੇਖੀਏ ਸਹੂਲਤ ਅਗਰ ਆਪਾਂ ਕਿੱਧਰੇ ਜਾਣਾ ਹੈ ਤੇ ਫਿਰ ਤਾਂ ਆਪਾਂ ਮੋਬਾਈਲ ਹੀ ਯੂਜ਼ ਕਰਨਾ ਪੈਣਾ ਸਾਨੂੰ ਕਿਉਂਕਿ ਆਪਾਂ ਟੀ ਵੀ ਆਪਣਾ ਹਰ ਜਗ੍ਹਾ ਲੈ ਕੇ ਨਹੀਂ ਜਾ ਸਕਦੇ ਲੈਪ ਲੈਪਟੋਪ ਵੀ ਨਹੀਂ ਲੈ ਕੇ ਜਾ ਸਕਦੇ
ਲੈਪਟੋਪ ਵੀ ਨਹੀਂ ਜਾ ਸਕਦਾ ਜਿੱਥੇ ਫੋਨ ਜਾ ਸਕਦਾ ਉੱਥੇ ਤਾਂ ਉੱਥੇ ਛੋਟਾ ਜਿਹਾ ਜਿੱਥੇ ਮਰਜ਼ੀ ਲੈ ਜਾਓ ਤੁਸੀਂ ਕਿੱਥੇ ਵੀ ਖੜੇ ਹੋ ਕਿੱਥੇ ਕਿਸੇ ਚੀਜ਼ ਦੀ ਜ਼ਰੂਰਤ ਹੈ ਉਹ ਤਾਂ ਫੋਨ ਨੇ ਹੀ ਕੰਮ ਆਉਣਾ ਜੀ
ਹਾਂਜੀ ਮਤਲਬ ਜਿੱਦਾਂ ਫੋਨ ਆਪਾਂ ਚੱਲਦੇ ਫਿਰਦੇ ਵੇਖ ਸਕਦੇ ਹਾਂ ਟੀ ਵੀ ਉਹ ਚੀਜ਼ ਨਹੀਂ ਜਿੱਦਾਂ ਆਪਾਂ ਰਸੋਈ ਚ ਕੰਮ ਕਰ ਰਹੇ ਹਾਂ ਤੇ ਟੀ ਵੀ ਤਾਂ ਆਪਣੀ ਜਗ੍ਹਾ ਹੀ ਰਹੇਗਾ
ਉਹ ਫੋਨ ਆਪਣੇ ਨਾਲ ਆ ਸਕਦਾ
ਜੀ ਹਾਂਜੀ ਤੇ ਜਿੱਦਾਂ ਸੋਸ਼ਲ ਮੀਡੀਆ ਹੋ ਗਿਆ ਤੇ ਟੀ ਵੀ ਚੱ ਆਪਾਂ ਸੋਸ਼ਲ ਮੀਡੀਆ ਇੰਸਟਾਗ੍ਰਾਮ ਰੀਲ ਸਕਰੋਲ ਨਹੀਂ ਕਰ ਸਕਦੇ
ਨਾ ਜੀ ਨਾ ਨਾ ਨਾ ਉਹਦੇ ਚੱ ਨਹੀਂ ਹੋ ਸਕਦਾ ਉਹ ਤਾਂ ਫੋਨ ਤੁਸੀਂ ਸਾਰਿਆਂ ਨਾਲ ਟੱਚ ਤਾਂ ਆਪਾਂ ਫੋਨ ਤੋਂ ਹੀ ਰਹਿ ਸਕਦੇ ਹਾਂ
ਹਾਂਜੀ-ਹਾਂਜੀ-ਹਾਂਜੀ-ਹਾਂਜੀ।
ਇੱਕ ਐਂਟਰਟੇਨਮੈਂਟ ਹੈ ਜੀ ਫੈਮਿਲੀ ਨਾਲ ਬੈਠੋ ਸਾਰੇ ਖਾਓ ਪੀਓ ਟੀ ਵੀ ਦੇਖੋ ਉਹ ਆਪਣੀ ਜਗ੍ਹਾ ਇੰਜੋਏ ਹੈ ਉਹ
ਹਾਂਜੀ-ਹਾਂਜੀ-ਹਾਂਜੀ ਅਹ ਟੀਵੀ ਚ ਤਾਂ ਬਸ ਲਿਮਿਟਿਡ ਚੈਨਲ ਆਂਦੇ ਨੇ। ਜਿਹੜਾ ਆਪਾਂ ਦੇਖ ਲਿਆ ਸੋਨੀ ਸਾਬ ਵੇਖ ਲਿਆ ਜਾਂ ਫਿਰ ਸਟਾਰਪਲੱਸ ਵੇਖ ਲਿਆ। ਪਾਪਾ ਉਹ ਨੇ ਟੀਵੀ ਚ ਮੂਵੀ ਦੇਖਦੇ ਨੇ।
ਹੋਰ
ਹਾਂਜੀ। ਮਤਲਬ ਮੋਬਾਇਲ ਤਾਂ ਆਪਾਂ ਚਲੋ ਆਪਣੀ ਮਰਜ਼ੀ ਨਾਲ ਕੁੱਛ ਵੀ ਵੇਖ ਸਕਦੇ ਹਾਂ, ਪਰ ਟੀ ਵੀ ਆਪਾਂ ਪਰਿਵਾਰ ਦੇ
ਹਾਂਜੀ-ਹਾਂਜੀ ਉਹ ਕਿਸੇ ਇੱਕ ਨੇ ਜਿੱਦਾਂ ਇੱਕ ਚੀਜ਼ ਲੱਗੀ ਹੈ ਤੇ ਉਹ ਸਾਰਿਆਂ ਨੂੰ ਦੇਖਣੀ ਪੈਣੀ ਹੈ, ਉਹਦੇ ਚ ਏਦਾਂ ਏ ਫੋਨ ਤਾਂ ਤੁਸੀਂ ਸਾਰਿਆਂ ਦੇ ਹੱਥ ਚ ਜਿੰਨੇ ਬੰਦੇ ਘਰ ਚ ੳਨੇਆ ਕੋਲ ਅੱਜ ਕੱਲ ਫੋਨ ਆ।
ਹਾਂਜੀ-ਹਾਂਜੀ-ਹਾਂਜੀ। ਤੇ ਦੇਖੋ ਅਗਰ ਆਪਾਂ ਟੀ ਵੀ ਵੇਖਦੇ ਹਾਂ ਤੇ ਆਪਾਂ ਸੋਫੇ ਤੇ ਸਿਰਧੇ ਬੈਠਦੇ ਹਾਂ। ਜਾਂ ਫੇਰ ਬੈੱਡ ਤੇ ਸਿੱਧੇ ਹੋ ਕੇ ਬੈਠਦੇ ਹਾਂ, ਪਰ ਅਗਰ ਆਪਾਂ ਟੀ ਵੀ ਦੇਖ ਨਾ ਅਕਸਰ ਮੋਬਾਇਲ ਵੇਖਣਾ ਤੇ ਉਹਦੇ ਚ ਆਪਾਂ ਕੋਈ ਵੀ ਪੋਸਟਰ ਚ ਬਣਾ ਕੇ
ਪੋਸਚਰ ਹਾਂਜੀ-ਹਾਂਜੀ ਹੁਣ ਜਿੱਦਾਂ ਮਰਜ਼ੀ ਆਪਾਂ ਬੈਠ ਉੱਠੇ ਹੀ ਰਹਿੰਦੇ ਏਦਾਂ, ਉਦਾਂ ਟੇਡੇ, ਮੇਡੇ ਕਿੱਦਾਂ ਵੀ ਉਹ ਤਾਂ ਫੇਰ ਕੰਮ ਹੋ ਤਾਂ ਬੋਡੀ ਨੂੰ ਖ਼ਰਾਬ ਹੀ ਕਰਦਾ ਏ ਉਹ ਤਾਂ ਆਪਾਂ ਨੂੰ ਹੁਣ ਨੀ ਪਤਾ ਲੱਗਦਾ ਬਾਅਦ ਚੋਂ ਪਤਾ ਲੱਗਦਾ ਹੁੰਦਾਂ ਏ।
ਉਹੀ ਨਾ ਕਿੰਨੀ ਸਰਵਾਈਕਲ ਦੀ ਪ੍ਰੋਬਲਮ ਆ ਗਈ। ਮਤਲਬ ਮੀਹਨਾ ਮੈਂ ਫੋਨ ਨੀ ਵੇਖਿਆ ਕਿਉਂਕਿ ਮੈਨੂੰ ਸਰਵਾਈਕਲ ਦੇ ਮਤਲਬ ਸਟਾਰਟ ਹੋ ਗੀ ਸੀ ਫੇਜ ਮੈ
ਨਈ ਸਈ ਗੱਲ ਏ ਮੈਨੂੰ ਵੀ ਪਿੱਛੇ ਥੋੜੇ ਟਾਈਮ ਨਾ ਪਹਲੇ ਮੈਂ ਫੋਨ ਨਾ ਰੈਗੂਲਰ ਯੂਜ ਕਰਨਾ ਸ਼ੁਰੂ ਕਰਤਾ ਰਾਤ ਨੂੰ ਵੀ ਲੇਟ ਸੋਨਾ ਦੇਖ-ਦੇਖ ਕੇ ਓ ਮੇਰੇ ਸਿਰ ਚ ਏੰਨੀ ਦਰਦ ਸੀ ਨਾ ਮੇਰੀ ਗਰਦਨ-ਗਰਦਨ ਦੇ ਨਾਲ ਮੇਰੇ ਕੰਨ ਏਦਾਂ
ਕਈ ਵਾਰ ਤਾਂ ਨਾ ਏਦਾਂ ਹੁੰਦਾ ਕਿ ਇੱਕ ਪਾਸਾ ਈ ਸਾਡਾ ਦਰਦ ਹੁੰਦਾ ਸਿਰਫ ਇੱਕ ਇੱਕ ਪਾਸੇ ਦਾ ਸਿਰ ਔਰ ਅੱਖ
ਹਾਂ, ਹਾਂ, ਹਾਂ, ਹਾਂ ਉ ਇਹਦੇ ਕਾਰਨ ਈ ਆ ਆਪਾਂ ਗ਼ਲਤ ਜਿਹੜਾ ਬੈਠਦੇ ਆ।
ਹਾਂਜੀ-ਹਾਂਜੀ-ਹਾਂਜੀ ਨੀਂਦ ਦੀ ਸਮੱਸਿਆ ਵੇਖੋ ਜੇ ਅਗਰ ਆਪਾਂ ਟੀ ਵੀ ਵੇਖਦੇ ਆ ਤੇ ਟਾਈਮ ਚ ਸਾਨੂੰ ਨੀਂਦ ਆਈ ਜਾਂਦੀ ਏ ਕਿ ਚਲੋ ਟੀ ਵੀ ਬੰਦ ਕਰ ਦੋ ਪਰ ਅਗਰ ਜਿੱਧਰ ਆਪ ਓ ਮੋਬਾਇਲ ਦੇਖਰੇ ਆ ਉੱਧਰ ਸਾਨੂੰ ਨੀਂਦ ਵੀ ਨੀ ਆਂਦੀ, ਨੀਂਦ ਇੰਨੀ ਜ਼ਾੱਦਾ ਖਰਾਬ ਹੁੰਦੀ ਏ।
ਨੀਂਦ ਬੋਤ ਖ਼ਰਾਬ ਹੁੰਦੀ ਏ ਮੋਬਾਇਲ ਨਾਲ, ਫੇਰ ਰਾਤ-ਰਾਤ ਉ ਜਿਵੇਂ ਕਹਿੰਦੇ ਨਾ ਲਾਲਚ ਪਿਆ ਰਹੰਦਾ ਆ ਪੂਰੀ ਦੇ ਕੇ ਸੋਵਾਂਗੇ ਮੂਵੀ ਆ ਪੂਰੀ ਦੇਖ ਕੇ ਆ ਚੀਜ਼ ਪੂਰੀ ਦੇਖ ਕੇ ਸੋਵਾਂਗੇ। ਉ ਕਿੱਥੇ ਇੱਕ ਵਜੇ ਦਾ ਡੇੜ ਵਜੇ ਦਾ ਦੋ ਪਤਾ ਈ ਨੀਂ ਚੱਲਦਾ ਟਾਈਮ
ਹਾਂਜੀ-ਹਾਂਜੀ ਸਮੇਂ ਦੀ ਬਰਬਾਦੀ ਦਾ ਕਿੰਨਾ
ਹਾਂ ਰੀਲਸ ਹਾਂਜੀ-ਹਾਂਜੀ-ਹਾਂਜੀ-ਹਾਂਜੀ।
ਇੱਕ ਕੱਟਾ ਦੋ ਕੰਟੇ ਤਿੰਨ ਕੰਟੇ ਕਿਧਰੋ
ਪਤਾ ਈ ਨੀਂ ਚੱਲਦਾ ਹਾਂਜੀ- ਹਾਂਜੀ-ਹਾਂਜੀ ਫੋਨ ਚਲਾਂਦੇ।
ਹਾਂਜੀ- ਹਾਂਜੀ-ਹਾਂਜੀ। ਮਤਲਬ ਟੀ ਵੀ ਦੇਖਦੇ ਹੋਏ ਆਪਾਂ ਇੱਧਰ ਉਧਰ ਵੀ ਥੋੜਾ ਫੇਰ ਹੋ ਜਾਂਦੇ ਆ।
ਹਾਂ ਅੱਖਾਂ ਇੱਧਰ ਉਧਰ ਕਰ ਲੈਂਨੇ ਆਂ, ਫੋਨ ਦੇਖਨ ਲੱਗੇ ਤਾਂ ਅੱਖਾਂ ਵੀ ਨੀ ਇੱਧਰ ਉੱਧਰ ਹੁੰਦੀਆਂ।
ਹਾਂਜੀ, ਹਾਂਜੀ। ਪਰ ਏ ਚੀਜ਼ ਐ ਕਿ ਮੋਬਾਈਲ ਚ ਪੜ੍ਹਾਈ ਵੀ ਕਈ ਬੱਚੇ ਬੜਾ ਅੱਛਾ ਯੂਜ ਕਰਦੇ ਨੇ ਕਿ ਮਤਲਬ ਜਿੱਦਾਂ ਔਨਲਾਈਨ ਕਲਾਸੀਸ
ਦੀ ਯੂਜਿੰਗ ਹਾਂਜੀ ਬਹੁਤ ਵਧੀਆ ਕਈਆਂ ਦੀ ਤਾਂ ਪੜ੍ਹਾਈ ਲਈ ਐ ਸ਼ਾਮ ਨੂੰ ਬੱਚਿਆਂ ਨੇ ਪੜ੍ਹਨ ਬਹਿਨਾ ਉਹਨਾਂ ਦੇ ਅੱਜ ਕੱਲ੍ਹ ਤਾਂ ਸਾਰਾ ਕੁਛ ਹੋਮਵਰਕ ਵਗੈਰਾ ਵੀ ਏਦੇ ਤੇ ਹੀ ਆਨ ਲੱਗਿਆ ਫੋਨਾਂ ਤੇ ਕੋਈ ਛੁੱਟੀ ਦਾ ਫੋਨ ਕੋਈ ਮੈਸੇਜ ਆਨਾ ਓ ਵੀ ਇਹਦੇ ਤੇ ਆਂਦਾ ਕੋਈ ਕਿਸੇ ਟੀ ਟੀਚਰ ਨੇ ਆਪਨੇ ਕਿਸੇ ਦੇ ਪੇਰੈਂਟਸ ਨੂੰ ਮੈਸੇਜ ਭੇਜਨਾ ਕਿਸੇ ਬੱਚੇ ਲਈ ਓ ਵੀ ਏਦੇ ਤੇ ਹੀ ਆਂਦਾ। ਅੱਜ ਕੱਲ੍ਹ ਫੋਨ ਦਾ ਤਾਂ ਬਹੁਤ ਜ਼ਾਦਾ ਜ਼ਰੂਰੀ ਬੋਤ ਹੋ ਗਿਆ ਫੋਨ ਬੱਚਿਆਂ ਲਈ ਵੀ, ਬਸ ਐਵੇਂ ਕਿ ਆਪਨਾ ਆਪਨੇ ਸਾਬ ਨਾਲ ਉਨਾਂ ਨੂੰ ਧਿਆਨ ਨਾਲ ਚਲਵਾਓ।
ਹਾਂਜੀ, ਹਾਂਜੀ। ਪਰ ਕਈ ਬੱਚੇ ਨਾ ਇਸ ਚੀਜ਼ ਦਾ ਗ਼ਲਤ ਵੀ ਯੂਜ ਕਰਦੇ ਕਿਉਂਕਿ ਮਾਂ ਪਿਓ ਤਾਂ ਦੇਖਦੇ ਨੀ। ਕਿ ਬਈ ਕੀ ਚੱਲ ਰਿਆ ਫੋਨ ਚ ਕੀ ਨਹੀ ਹਾਂਜੀ, ਹਾਂਜੀ। ਹਾਂਜੀ-ਹਾਂਜੀ।
ਹਾਂ ਓ ਉਹ ਤਾਂ ਬੱਚਿਆਂ ਨੂੰ ਤਾਂ ਦੇ ਦੇਖੋ ਅੱਜ ਕੱਲ ਚਾਈਦਾ ਹੀ ਏ ਕਿਉਂਕਿ ਸਕੂਲਾਂ ਚ ਅੱਜ ਕੱਲ ਫੋਨਾ ਯਾ ਲੈਪਟੋਪ ਬਿਨਾਂ ਗੁਜ਼ਾਰੇ ਨੀਂ ਹੈਗੇ ਉਹ ਅਗਲਿਆਂ ਨੂੰ ਬੋਤ ਜਰੂਰੀ ਜਿਨਾਂ ਕੋਲ ਨਈ ਵੀ ਸੀ ਨਾ ਅਹ ਕਰੋਨਾ ਦੇ ਟਾਈਮ ਚ ਓਨਾ ਨੂੰ ਵੀ ਲੈਨੇ ਪਏ
ਹਾਂਜੀ, ਹਾਂਜੀ, ਹਾਂਜੀ ਹੁਣ ਮ ਫੋਨ ਮਿਲਿਆ ਸੀਗਾ ਪਲੱਸ ਟੂ ਤੋਂ ਬਾਦ ਕਿ ਮੇਰੇ ਪਾਪਾ ਨੇ ਕਿਹਾ ਸ ਤੂੰ ਪਲੱਸ ਟੂ ਪਾਸ ਨੀ ਕਰਦੀ ਤੈਨੂੰ ਆਪਨਾ ਪਰਸਨਲ ਫੋਨ ਨੀ ਮਿਲੇਗਾ ਛੋਟੀ ਤੇ ਉਹਨੂੰ ਸਾਰਾ ਵਰਕ ਆਂਦਾ ਸੀ ਤੇ ਸਾਡਾ ਨਾ ਸਪੇਸ ਖਾਲੀ ਹੋ ਜਾਂਦੀ ਸੀ ਤੇ ਸਪੇਸ ਖਾਲੀ ਕਰਨੀ ਪੈਂਦੀ ਸੀ ਕਿ ਉਦਾ ਵੀ ਹੋਮਵਰਕ ਆ ਰਿਹਾ ਮੇਰਾ ਵੀ ਪਹਿਲਾਂ ਤਾਂ ਚਲੋ ਇੱਕ ਪਰਿਵਾਰ ਚ ਇੱਕ ਮੋਬਾਇਲ ਨਾਲ ਹੀ ਸਰ ਜਾਂਦਾ ਸੀ ਹੁਨ ਤਾਂ ਚਾਰ-ਚਾਰ ਮੋਬਾਇਲ ਹ ਹੁਣ
ਚਾਰ-ਚਾਰ ਮੋਬਾਇਲ ਉਹੀ ਹੁਣ ਤੁਸੀਂ ਦੇ ਖੋ ਜਿੰਨੇ ਹਨਾ ਬੱਚੇ ਸੀਗੇ ਉਸ ਟਾਈਮ ਤੇ ਘਰ ਚ ਤੇ ਉਨੀ ਚੀਜ਼ਾਂ ਚਾਹੀਦੀਆਂ ਸੀ। ਕਿਸੇ ਨੂੰ ਲੈਪਟੋਪ ਦਿੱਤਾ ਮਾਂ ਪਿਓ ਨੇ, ਕਿਸੇ ਨੂੰ ਫੋਨ ਦਿੱਤੇ, ਉਹ ਇੰਨੇ ਤੋਂ ਇੰਨੇ ਵਜੇ ਤੱਕ ਕਲਾਸਾਂ ਲਾਣ ਲਈ ਬੈਠੇ ਰਹਿੰਦੇ ਸੀ, ਸਵੇਰ ਤੋਂ ਲੈ ਕੇ ਦੁਪਹਿਰ ਤੱਕ ਜਿੰਨਾ ਸਕੂਲ ਦਾ ਟਾਈਮ ਐ
ਹਾਂਜੀ, ਹਾਂਜੀ, ਹਾਂਜੀ
ਤੇ ਉੱਥੇ ਫੇਰ ਐਹੀ ਚੀਜ਼ਾਂ ਹੀ ਕੰਮ ਆਈਆਂ, ਆਖਿਰ ਕੰਮ ਵੀ ਲੋ ਲੋਕਾਂ ਨੇ ਕਈਆਂ ਨੇ ਘਰ ਬੈਠ ਕੇ ਫੋਨਾਂ ਤੇ ਹੀ ਕੀਤੇ ਆਪਣੇ।
ਹਾਂਜੀ, ਹਾਂਜੀ, ਹਾਂਜੀ ਪਰ ਇਹ ਐ ਟੀ ਵੀ ਚ ਬੱਚੇ ਕੀ ਦੇਖ ਰਿਹਾ ਇਹ ਚੀਜ਼ ਮਾਂ ਪਿਓ ਧਿਆਨ ਰੱਖ ਸਕ ਸਕਦੇ ਨੇ, ਪਰ ਫੋਨ ਚ ਕੀ ਦੇਖ ਰਿਹਾ
ਫੋਨ ਹੋਵੇ ਦੋਨਾਂ ਚ ਹੀ ਉਹ ਤਾਂ ਧਿਆਨ ਤਾਂ ਮਾਂ ਪਿਓ ਨੂੰ ਰੱਖਣਾ ਹੀ ਚਾਹੀਦਾ।
ਹਾਂਜੀ, ਹਾਂਜੀ।
ਕਿ ਬੱਚਿਆਂ ਨੂੰ ਕੱਲਾ ਨਾ ਛੱਡੋ ਤੁਸੀਂ, ਕੀ ਉਹ ਫੋ ਕਿਤੇ ਟੀ ਵੀ ਚ ਕੁਛ ਗ਼ਲਤ ਦੇਖ ਰਹੇ ਕੀ ਕਰ ਰਹੇ?
ਹਾਂਜੀ, ਹਾਂਜੀ ਇਹ ਤਾਂ ਹੈ। ਇੱਕ ਜਿੱਦਪੁੁਣਾ ਕਿੰਨਾ ਆ ਗਿਆ ਦੇਖੋ ਮੋਬਾਇਲ ਦੀ ਲੱਤ ਨਾਲ ਨਾ ਬੱਚੇ ਪੜ੍ਹਨਾ ਹੱਟ ਗਏ ਨੇ ਖੇਡਣਾ ਹੀ ਭੁੱਲ ਗਏ ਨੇ।
ਹਾਂਜੀ, ਹਾਂਜੀ ਐਹ ਚੀਜ਼ ਤਾਂ ਬਹੁਤ ਹੋ ਗਈ। ਹੁਣ ਤਾਂ ਇਹ ਚੀਜ਼ ਰਹੀ ਨਈ ਖੇਲਾਂ ਖੂਲਾਂ ਦਾ ਬਹੁਤ ਘੱਟ ਗਿਆ ਹੁਣ।
ਹਾਂਜੀ, ਹਾਂਜੀ, ਹਾਂਜੀ। ਉਹੀ ਹੈ ਨਾ ਕਿ ਕੀ ਕਹਿੰਦੇ ਮੋਬਾਇਲ ਦੀ ਲੱਤ ਦੇ ਕਾਰਨ ਕਿ, ਮਤਲਬ ਆਪਾਂ ਕਿੰਨਾ ਕੁਛ ਖੇਲ ਮਾਰਨ ਪਿੱਟੀ ਖੇਡ ਲਈ ਜਾਂ ਫੇਰ ਖੋੋ ਖੋ ਖੇਲ ਲਈ, ਜੰਜੀਰ ਖੇਲ ਲਈ, ਪਰ ਅੱਜ ਕੁਛ ਹਾਂਜੀ ਹੁਣ ਤਾਂ ਹੈ ਹੀ ਨਹੀਂ ਕੁਛ, ਬੱਚੇ ਬਾਹਰ ਨਿਕਲਦੇ ਬਸ ਫੋਨ, ਟੀਵੀ।
ਮੈਂ ਫਿਜ਼ੀਕਲ 'ਚ ਰੇਸਾਂ ਵੀ, ਸਾਰਾ ਕੁਛ ਕੀਤਾ ਦੇਖਲੋ, ਹੁਣ ਅੱਜ- ਕੱਲ ਦੇ ਬੱ ਬੱਚਿਆ ਨੂੰ ਉਹ ਚੀਜ਼ਾਂ ਕਦੇ ਦੇਖੀਆਂ ਹੀ ਨਹੀਂ।
ਹਾਂਜੀ, ਹਾਂਜੀ।
ਆਹ ਨਿੱਕੇ, ਨਿੱਕੇ ਹੀ ਫੋਨ ਫੜ ਕੇ ਬੈਠੇ ਹੋਏ ਆ ਅੱਜ- ਕੱਲ ਤਾਂ।
ਸਹੀ ਗੱਲ ਹੈ, ਉਹਨਾ ਨੂੰ ਐ ਪਤਾ ਫੇਸਬੁੱਕ ਔਰ ਇੰਸਟਾਗ੍ਰਾਮ ਦੀ ਆਈ ਡੀ ਕਿੱਦਾਂ! ਪਰ ਐ ਨਹੀਂ ਪਤਾ ਕਿ ਭਰਨਾ ਕਿੱਦਾ
ਕਿੱਦਾਂ ਬਣਨੀ ਆ, ਕਿੱਦਾਂ ਅੱਜ- ਕੱਲ ਤਾਂ ਸਾਨੂੰ ਨੀ ਐਨਾ ਪਤਾ ਜਿਹੜਾ ਨਿੱਕੇ- ਨਿੱਕੇ ਬੱਚਿਆਂ ਨੂੰ ਪਤਾ।
ਹਾਂਜੀ, ਹਾਂਜੀ, ਹਾਂਜੀ ਇੰਟਰਨੈਟ ਦੀ ਲੋੜ ਦੇਖੋ ਸਾਰਿਆਂ ਨੂੰ ਹੈ, ਅੱਜ- ਕੱਲ ਵਾਈਫਾਈ ਲਗਵਾਣੇ ਪੈ ਰਹੇ ਮਤਲਬ ਚਾਰੋਂ ਬੰਦਿਆਂ ਨੇ, ਰਿਚਾਰਜ ਵੀ ਕਰਾਨੇ ਨੇ, ਨਾਲੇ ਵਾਈਫਾਈ ਵੀ ਚੈ
ਤੇ ਵਾਈਫਾਈ ਵੀ ਲਗਵਾਉਣੇ, ਹਾਂ ਐਦਾਂ ਹੀ ਹੁਣ ਹਰ ਘਰ 'ਚ ਐਦਾਂ ਹੀ ਹੈ, ਜਿੰਨੇ ਫੋਨ ਆ ਉਹਨਾਂ ਦੇ ਵਿੱਚ, ਰਿਚਾਰਜ ਵੀ ਹੋਣੇ ਕਿਉਂਕਿ ਦੇਖੋ ਆਪਾਂ ਘਰ ਤੋਂ ਬਾਹਰ ਨਿਕਲਾਂਗੇ ਸਾਨੂੰ ਰਿਚਾਰਜ ਦੀ ਤਾਂ ਸਭ ਤੋਂ ਪਹਿਲੇ ਜ਼ਰੂਰਤ ਹੈ। ਉਹ ਵਾਈਫਾਈ ਦੀ ਰੇਂਜ ਤਾਂ ਜਾਊਗੀ ਨੀ ਨਾ ਉੱਥੇ ਤੱਕ, ਤੇ ਵਾਈਫਾਈ, ਘਰ ਲਈਏ ਲਵਾਉਣਾ ਪੈਂਦਾ, ਉਹ 'ਚ ਟੀ ਵੀ ਚੱਲਣੇ, ਸਮਾਰਟ ਟੀ ਵੀ ਆ ਗਏ ਹੈ ਉਹਨਾ ਨੇ ਵੀ ਚਲਾਉਣਾ, ਯੂਟਿਊਬਾਂ ਵੀ ਚੱਲਦੀਆਂ ਉਹਦੇ 'ਚ, ਸਾਰਾ ਕੁੱਝ ਚੱਲਦਾ ਉਹਦੇ ਲਈ ਵਾਈਫਾਈ ਵੀ ਜ਼ਰੂਰਤ ਹੈ।
ਹਾਂਜੀ ਹੁਣ ਟੀ ਵੀ ਵੀ ਦੇਖੋ ਕਿ ਕਿੰਨਾ ਕੁਛ ਆ ਗਿਆ ਯੂਟਿਊਬ ਆ ਗਿਆ ਜੀ ਨੈਟਫਲਿਕਸ ਆ ਗਿਆ
ਤੇ ਸਭ ਕੁਛ ਛ ਟੀ ਵੀ 'ਚ, ਜੋ ਫੋਨ 'ਚ ਉਹ ਟੀ ਵੀ 'ਚ ਵੀ ਆਉਂਦਾ ਅੱਜ -ਕੱਲ।
ਹੁਣ ਤੁਸੀਂ ਐਹ ਵੇਖੋ ਕਿ ਆਪਾਂ ਚਲੋ ਟੀ ਵੀ ਦਾ ਤੇ ਰਿਚਾਰਜ ਕਰਾ ਰਹੇ ਆਂ। ਫੋਨ ਦਾ ਵੀ ਰਿਚਾਰਜ ਕਰਾਏ, ਵਾਈਫਾਈ ਵੀ ਲਵਾ ਲਿਆ, 'ਹੁਣ ਅੱਗੇ ਦੇਖੋ ਪ੍ਰਾਈਮ ਵੀਡੀਓ ਨੈਟਫਲਿਕਸ ਉਹਦਾ,
ਓ ਤਾਂ ਹਾਂ, ਉਹ ਅਲੱਗ ਹੁੰਦਾ, ਹਾਂ ਹਾਂ ਅਲੱਗ ਹੁੰ ਦਾ, ਉਹ ਮੈਨੂੰ ਵੀ ਨੀ ਪਤਾ ਸੀ, ਮੈਨੂੰ ਵੀ ਉਹਨੂੰ ਪਤਾ ਲੱਗਿਆ ਓ
ਦੇ ਆਪਾਂ ਜਦ ਸੀਰੀਜ਼ ਵਗੈਰਾ ਵੇਖਦੇ ਹਾਂ ਤੇ ਹੁਣ ਸਾਡਾ ਪਲੈਨ ਹੁੰਦਾ ਹੈ ਕਿ,
ਫੋਨ ਤੇ ਵੀ ਦੇਖ ਫੋਨ ਦਾ ਮੈਨੂੰ ਪਤਾ ਸੀਗਾ ਕਿ ਜਿੱਦਾਂ ਹੁਣ ਨੈਟਫਲਿਕਸ ਚੱਲਦਾ ਹੈ ਜਾਂ ਜੋ ਵੀ, ਐ ਐਪ ਹੈਗੀਆਂ, ਇਹਨਾਂ ਦੇ ਰਿਚਾਰਜ ਅਲਗ- ਅਲੱਗ ਤਿੰਨ ਸੌ ਨੜਿਨਵੇਂ। ਛੇ ਮਹੀਨਿਆਂ ਦਾ, ਤਿੰਨ ਮਹੀਨਿਆਂ ਦਾ, ਐਦਾਂ ਹੁੰਦੇ।
ਚਲੋ ਜੀ, ਠੀਕ ਹੈ ਜੀ। ਬਹੁਤ ਅੱਛਾ ਲੱਗਿਆ, ਤੁਹਾਡੇ ਨਾਲ ਗੱਲ ਕਰਕੇ। ਓਕੇ- ਓਕੇ।